ਹੈਲੋ।
ਹੈਲੋ।
ਹਾਂਜੀ, ਸਤਿ ਸ਼੍ਰੀ ਅਕਾਲ।
ਹੈਲੋ, ਹਾਂਜੀ -ਹਾਂਜੀ ਸਤਿ ਸ਼੍ਰੀ ਅਕਾਲ! ਕੀ ਹਾਲ ਏ?
ਹੋਰ ਕੀ ਹਾਲ ਨੇ?
ਵਧੀਆ -ਵਧੀਆ ਹੋਰ ਸੁਣਾਓ ਤੁਸੀਂ? ਬਸ -ਬਸ ਬੈਠੇ ਦੇ ਸੀਂ, ਮੈਂ ਕਿਹਾ ਚਲੋ ਤੁਹਾਨੂੰ ਕੋਲ ਕਰਨੀ ਆ, ਤੰਗ ਤਾਂ ਨਹੀਂ ਕਰਦਾ ਤੁਹਾਨੂੰ।
ਨਾ- ਨਾ ਬੈਠੀ ਹੋਈ ਸੀ ਬਸ ਫ੍ਰੀ ਹੋ ਕੇ ਹੁਨੇ, ਲੰਚ ਕੀਤਾ। ਤੇ ਬਸ ਬੈਠੇ ਹੋਏ ਸੀ ਹੁਣ, ਤੁਸੀ ਸੁਣਾਓ?
ਵਧੀਆ- ਵਧੀਆ ਮੈਂ ਵੀ ਬਸ ਠੀਕ ਤੁਹਾਡੇ ਘਰ ਸਭ ਠੀਕ ਨੇ?
ਹਾਂਜੀ- ਹਾਂਜੀ ਸਭ ਵਧੀਆ! ਤੁਸੀਂ ਦੱਸੋ?
ਵਧੀਆ, ਮੈਂ ਤੁਹਾਨੂੰ ਕਹਿਣਾ ਸੀ ਕਿ ਤੁਹਾਡਾ ਸੂਟ ਸਿਲੀਆਂ ਦਾ ਹੈ, ਤੁਸੀਂ ਸੂਟ ਲੈਂਣ ਨਹੀਂ ਆਏ ਆਪਣਾ।
ਹਾਂ ਐਕਚੁਲੀ ਨਾ ਮੈਨੂੰ ਟਾਈਮ ਨੀ ਮਿਲਿਆ, ਸਾਰਾ ਦਿਨ ਤੁਹਾਨੂੰ ਈ ਐ ਫਿਰ। ਬਿਜੀ ਰਹੀਦਾ, ਮੈਂ ਆਵਾਂਗੀ ਲੈਣ। ਹਾਂ ਤੁਸੀਂ ਬਹੁਤ ਜਲਦੀ ਸੀ ਤਾ, ਮੈਂ ਤੇ ਹੁਣੇ ਹੀ ਦੇ ਕੇ ਗਈ ਸੀ ਦੋ ਤਿੰਨ ਦਿਨ ਪਹਿਲੇ।
ਬਸ ਫਿਰ ਮੈਂ ਵੀ ਕਹਿੰਦੀ ਹਾਂ, ਕਿ ਬਸ ਕੰਮ ਨਿਕਲ ਜਾਏ, ਜਿਸ ਟਾਈਮ -ਟਾਈਮ ਲੱਗਦਾ ਫਿਰ ਮੈਂ ਸਿਲ ਦਿੰਦੀ ਹਾਂ। ਫਿਰ ਰਹਿੰਦਾ -ਰਹਿੰਦਾ ਨਾ ਰਹਿ ਜਾਂਦਾ।
ਹਾਂ ਉਹ ਤੇ ਹੈ ਹੀ ਆ ਫੇਰ -ਫਿਰ ਤੁਹਾਨੂੰ ਸ਼ੌਕ ਵੀ ਹੈਗਾ ਨਾ।
ਹਾਂਜੀ, ਬਸ ਮੈਂ ਕਿਆ ਫਿਰ ਜਲਦੀ
ਲੈ ਜਾਗੀ ਹਾਂ, ਹੋਰ ਮੈਨੂੰ ਨਾ ਹੋਰ ਵੀ ਸੁਵਾਣੇ ਨੇ, ਮੈਨੂੰ ਫਰਸ਼ੀ ਸਲਵਾਰ ਸਵਾਣੀ ਹੈ।
ਠੀਕ ਹੈ, ਤੁਸੀਂ ਆਉਣਾ ਮੈਨੂੰ ਦੱਸਣਾ ਫਿਰ ਕਿਸ ਤਰ੍ਹਾਂ ਸੀਂਨੀ
ਹਾਂ, ਤੇ ਅਹ ਫਰਸ਼ੀ ਸਲਵਾਰ ਦੇ ਉੱਪਰ ਕੀ ਸੁਵਾਵਾਂ ਮੈਂ। ਇੱਕ ਤੇ ਅ ਲੂਜ ਵਾਲਾ ਕੁੜਤਾ ਸੁਆਵਾਂ ਜਾਂ ਫਿਰ ਉਹ -ਉਹ ਵੀ ਚੱਲ ਰਹੀ ਹੈ ਨਾ। ਜੋ ਫਰੋਕ ਟਾਈਪ ਹੁੰਦੀ ਹੈ ਉੱਪਰ ਸ਼ੋਟ
ਹਾਂਜੀ, ਫਰੋਕ ਟਾਈਪ ਤਾਂ ਮਤਲਬ ਪਹਿਲੇ ਵੀ ਚੱਲਦੀਆਂ ਸੀ ਜ਼ਿਆਦਾ। ਸਿੰਪਲ ਕੁੜਤਾ ਹੀ ਠੀਕ ਰਹੇਗਾ ਮੈਨੂੰ ਲੱਗਦਾ।
ਸਿੰਪਲ ਕੁੜਤਾ ਸ਼ੋਟ ਹਨਾ।
ਹਾਂ ਵੀ, ਗਲੇ ਵਾਲਾ ਔਰ ਖੁੱਲੀਆਂ ਥੋੜੀਆਂ ਬਾਹਾਂ ਅੱਗੋਂ ਦੀ ਹਨਾ।
ਉਹ ਪਾਕਿਸਤਾਨੀ ਲੌਕ ਵਾਲਾ।
ਹਾਂਜੀ ਉਹੀ ਵਾਲਾ ਤੇ, ਫਰੋਕ ਵਗੈਰਾ ਤੇ ਪਹਿਲਾਂ ਹੀ, ਚੱਲਦੀਆਂ ਸੀ ਥੋੜੀਆਂ ਨਾ।
ਹਾਂ ਤੇ ਉਹ ਹਾਂਜੀ-ਹਾਂਜੀ ਤੇ, ਉਹਦੇ ਤੇ ਮੈਨੂੰ ਲੈਸ ਵਰਕ ਵੀ ਕਰਵਾਉਣਾ।
ਬਿਲਕੁਲ ਕਰਵਾ ਦੇਣਾ। ਅਤੇ ਮਤਲਬ ਲੈਸ ਤੁਸੀਂ ਆਪਣੀ ਮਰਜ਼ੀ ਦੀ ਲੈ, ਕੇ ਆਓਗੇ।
ਅ ਮੈਨੂੰ ਹੁਣ ਇੰਨਾ ਪਤਾ ਨੀ ਹੈਗਾ। ਕਿੱਥੋਂ ਮਿਲੇਗੀ ਔਰ ਤੁਹਾਨੂੰ ਜ਼ਿਆਦਾ ਪਤਾ, ਹੈ ਤੇ ਜਾਂ ਫਿਰ ਤੁਸੀਂ ਚੱਲ ਲੈਣਾ ਮੇਰੇ ਨਾਲ, ਜਾਂ ਫੇਰ ਤੁਸੀਂ ਲੈ ਆਣਾ।
ਚਲੋ ਮੈਂ ਹੀ ਲੈਂ ਆਵਾਂਗੀ, ਤੁਹਾਨੂੰ ਮੈਂ ਦੋ-ਤਿੰਨ ਫੋਟੋਜ਼ ਭੇਜ ਦਾਂਗੀ ਨਾ ਤੁਹਾਨੂੰ ਜਿਹੜੀ ਪਸੰਦ ਆਏਗੀ। ਤੁਸੀਂ ਮੈਨੂੰ ਦੱਸ ਦਿਆ ਜੇ।
ਹਾਂ ਉ ਉਵੇਂ ਕਰ ਲੈਣਾ, ਨਹੀਂ ਤੇ ਤੁਸੀਂ ਆਪਣੀ ਪਸੰਦ ਹੀ ਲੈਣਾ ਕੋਈ ਦਿੱਕਤ ਨਹੀਂ ਹੈ। ਤੁਹਾਡੀ ਚੋਇਸ ਮੈਨੂੰ ਪਤਾ ਅੱਛੀ ਹੈ। ਹਾਂਜੀ, ਤੇ ਹੋਰ ਮੈਨੂੰ ਉਹ ਵੀ ਸਵਾਣਾ ਸੀ, ਅ ਕੋਟ ਸੈਟ ਵੀ ਸਵਾਣੇ ਸੀ ਮੈਨੂੰ।
ਅੱਛਾ, ਕੋਟ-ਸੈਟ ਸਿਲਵਾਨੇ ਆ ਤੁਹਾਨੂੰ, ਮਤਲਬ ਬਾਰ ਪਾਨ ਵਾਸਤੇ ਯਾ ਫਿਰ ਘਰ ਈ ਜਿਸ ਤਰ੍ਹਾਂ ਨੋਰਮਲ ਵਨ।
'ਤੇ ਅਹ ਬਾਰ ਅਹ ਦੋ ਤੇ ਮੈਂ, ਬਾਰ ਪਾਨ ਵਾਸਤੇ ਸਵਾਨੇ ਨੇ ਔਰ ਇੱਕ 'ਤੇ ਐਦਾਂ ਈ ਡੇਲੀ ਵਿਅਰ ਵਾਸਤੇ।
ਠੀਕ ਐ, ਠੀਕ ਐ। ਤੁਸੀ, ਮਤਲਬ ਕੱਪੜਾ ਤੁਸੀਂ ਲੈ ਆਇਆ ਜੇ, ਸ਼ੋਪਿੰਗ ਕਰਨ ਜਾਨੈ ਤੁਸੀਂ ਅਜੇ?
ਨਈਂ, ਕੱਪੜਾ ਮੈਂ ਲਿਆਈ ਔਈ ਆ। ਕੱਪੜਾ 'ਤੇ ਬੋਤ ਚਿੜਦਾ ਪੇਆ ਦੈ ਮੇਰੇ ਕੋਲ। ਬਟ ਮੈਨੂੰ ਸਮਝ ਈ ਨੀ ਆ ਰੇਆ ਸੀ, ਕਿ ਏਦਾ ਕੀ ਸੁਆਵਾਂ। ਫੇਰ ਮੈਂ ਸੋਚਿਆ ਕਿ ਸੂਟ! 'ਤੇ ਚਲੋ ਬੋਤ ਹੋ ਗਏ ਨੇ। ਕੋਟ-ਸ਼ਰਟ ਛਵਾ ਲੈਂਨੀ ਆ, 'ਤੇ ਉਹ ਨਾ ਅਹ ਮਤਲਬ ਔਲ ਓਵਰ। ਪ੍ਰਿੰਟ ਕੱਪੜਾ ਹੈ ਉਹ।
ਅੱਛਾ।
ਹੂ, 'ਤੇ ਓਦਾ ਕਿਵੇਂ ਦਾ ਅੱਛਾ ਲੱਗੇਗਾ?
ਪ੍ਰਿੰਟ ਕੱਪੜਾ 'ਤੇ ਬੋਤ ਵਦੀਐ, ਕਿਉਂਕਿ ਓਦਾ ਵੀ ਸੋਨਾ ਲੱਗੇਗਾ। ਅੱਛਾ ਲੱਗਦੈ ਉਦਾ ਵੀ, 'ਤੇ ਤੁਸੀਂ ਓਦੇ ਉੱਪਰ ਲੈਸ ਕਿਉਂ ਲਗਵਾਂਦੇ ਪੇ ਓ, ਜੇ ਪ੍ਰਿੰਟ ਕਪੜਾ ਐ 'ਤੇ। ਜੇ ਪੂਰਾ ਐ, ਮਤਲਬ ਹੋਇਆ ਦੈ।
ਨਈ, ਉਹ 'ਤੇ ਅਹ ਫਰਸ਼ੀ ਸਲਵਾਰ ਦੇ ਉੱਪਰ ਹੈ ਨਾ, ਓਹ ਨੀ ਕੈਅ ਰੀ। ਕੋਟ-ਸ਼ਰਟ ਲਈ ਕੈਅ ਰੀ ਆ।
ਠੀਕ ਐ।
ਹੂੰ-ਹੂੰ। ਹਾਂਜੀ, 'ਤੇ ਕੋਟ-ਸ਼ਰਟ ਪੁੱਛ ਰੀ ਆ ਮੈਂ, ਕਿਵੇਂ ਦਾ ਸੁਆਵਾਂ? ਬਟਨਸ ਵਾਲਾ ਈ ਸਹੀ ਰਏਗਾ।
ਬਟਨਸ ਵਾਲਾ ਵੀ ਸੋਨਾ ਰੇੲਗਾ। ਨਈ ਤਾਂ ਮੈਂ ਤੁਹਾਨੂੰ ਦੋ-ਤਿੰਨ ਫੋਟੋਜ਼ ਭੇਜਾਂਗੀ, ਮੈਂ ਸੇਵ ਕੀਤੀ ਕੀਤੀ ਹੋਈਆਂ ਬੜੇ ਸੋਹਨੇ-ਸੋਹਨੇ, 'ਤੇ ਤੁਸੀਂ ਦੇਖਨਾ ਪੈਲੇ, ਇੱਕ ਇਕ ਨਾ ਉਹ ਚੱਲਦੈ, ਗਲਾ ਚੱਲਦੈ ਕੋਲਰ ਵਾਲਾ। ਮਤਲਬ, ਤੁਸੀਂ ਦੇਖਿਆ ਈ ਹੋਏਗਾ ਨਾ, ਇੱਕ ਕੋਲਰ ਉੱਪਰ ਹੁੰਦੈ। ਇੱਕ ਛੋਟਾ ਕੋਲਰ ਥੱਲੇ ਹੁੰਦੈ।
ਅੱਛਾ-ਅੱਛਾ-ਅੱਛਾ, ਤੁਸੀਂ ਮੈਨੂੰ ਫੋਟੋ ਭੇਜਨਾ, ਮੈਂ ਵੇਖ ਲਾਂਗੀ।
ਹਾਂ, ਮੈਂ ਫੋਟੋ ਭੇਜਾਂਗੀ ਤੁਹਾਨੂੰ।
ਹਾਂ। 'ਤੇ ਜੋ ਅ ਇੱਕ ਮੇਰੇ ਕੋਲ ਪ੍ਰਿੰਟ 'ਤੇ ਪੂਰਾ ਪ੍ਰਿੰਟ ਹੈਗੈ, ਮਤਲਬ ਉਥੇ ਕਿਧਰੇ ਵੀ ਖਾਲੀ ਜਗ੍ਹਾ ਨੀ ਹੈਗੀ, ਪੂਰਾ ਪ੍ਰਿੰਟਡ ਆ, 'ਤੇ ਇੱਕ ਹੈਗਾ ਵਾਈਟ। ਕਲਰ ਦਾ ਕੱਪੜਾ, ਓਦੇ ਉੱਪਰ ਛੋਟੀ- ਛੋਟੀ ਬੂਟੀਆਂ ਬਨੀਆ ਦੀਐ। 'ਤੇ ਮੈਂ ਸੋਚ ਰੀ ਸੀ, ਓਦਾ ਵੀ ਕੋਟ-ਸ਼ਰਟ ਅੱਛਾ ਈ ਲੱਗੇਗਾ, ਹੈ ਨਾ?
ਹਾਂ, ਕੋਟ-ਸੈਟ 'ਤੇ ਮਤਲਬ ਪ੍ਰਿੰਟ ਕੱਪੜੇ? ਸਾਰੇ ਈ ਅੱਛੇ ਲੱਗਦੇ ਨੇ ਉਦੇ ਵਿੱਚ 'ਤੇ, ਬਸ ਸੋਨਾ ਬਨਿਆ ਹੋਨਾ ਚਾਈਦੈ ਕੋਟ- ਸੈਟ।
ਹਾਂਜੀ, ਹਾਂਜੀ-ਹਾਂਜੀ।
'ਤੇ ਮਤਲਬ, ਖੁਦ ਈ, ਅੱਛਾ ਲੱਗਦੈ ਅਸ। ਸਾਰਿਆਂ ਨੂੰ ਈ ਐਸਾ ਚੀਜ਼ ਐ ਓਹ, ਕਿ ਸਾਰਿਆਂ ਨੂੰ ਸੋਣੀ ਲੱਗਨ ਲੱਗ ਜਾਂਦੀ ਏ।
ਨਾ, ਉਹ 'ਤੇ ਹੈ ਈ ਏ ਫੇਰ।
ਹੂ।
ਹੋਰ ਮੈਂ ਆ ਪੁੱਛਨਾ ਸੀ, ਔਰ ਇੱਕ ਸੂਟ ਸਵਾਨਾ ਸੀ, ਉਦੇ 'ਤੇ ਮੈਨੂੰ ਪਾਈਪਿੰਗ ਲਗਵਾਨੀ ਐ।
ਅੱਛਾ।
ਹਾਂ ਜੋ ਗਲੇ ਤੇ ਬਾਵਾਂ ਤੇ ਹਾਂਜੀ ਪਰੀਆਂ ਤੇ ਵੀ
ਅੱਛਾ-ਅੱਛਾ ਮਤਲਬ ਪਾਈਪਿੰਗ ਦੇ ਸਿਰਫ ਪਾਈਪਿੰਗ ਹੀ ਲਗਵਾਓਗੇ ਪਲੇਨ ਸੂਟ ਏ ਕੀ
ਪਲੇਨ ਸੂਟ ਐ ਓ ਬਿਲਕੁਲ ਪਲੇਨ ਐ।
ਤੇ ਉੱਪਰ ਕੁਛ ਨਈ ਕਰਵਾਓਗੇ।
ਉੱਪਰ ਲੈਸ ਵਰਕ ਹੋ ਜਾਏਗਾ ਉਦੇ ਤੇ ਫਿਰ
ਹਾਂ ਮਤਲਬ ਲੈਸ ਵਰਕ ਵੀ ਹੋ ਜਾਵੇਗਾ ਅਗਰ ਤੁਸੀਂ ਚਾਹੋ ਤਾਂ ਮੈਂ ਉਨੂੰ ਪੇਂਟ ਵੀ ਕਰ ਦਾਂਗੀ। ਹੈਂਡ ਪੇਂਟਰ ਸੂਟ ਤੁਸੀਂ ਦੇਖੇ ਈ ਹੋਣੇ ਐ।
ਅੱਛਾ-ਅੱਛਾ ਤੁਸੀ ਆ ਐ ਵੀ ਕਰ ਲੈਂਣੇ ਓ।
ਹਾਂਜੀ ਤੇ ਅਗਰ ਤੁਸੀਂ ਜਿਸ ਤਰ੍ਹਾਂ ਕੈਂਦੇ ਪਏ ਓ ਨਾ ਪਾਈਪਿੰਗ ਲਗਵਾਂਣੀ ਏ।
ਹੂੰ-ਹੂੰ ਹਾਂਜੀ-ਹਾਂਜੀ।
ਉਦੇ ਉੱਪਰ ਮੈਂ ਓ ਵੀ ਕਰ ਦਾਂਗੀ।
ਆ ਤੇ ਫਿਰ ਬੋਤ ਅੱਛੀ ਗੱਲ ਏ ਮੈਨੂੰ ਇੱਕ ਫੇਰ ਤੁਸੀਂ ਚੁੰਨੀਆਂ ਤੇ ਵੀ ਕਰ ਲੈਂਦੇ ਹੋਵੋਗੇ। ਤੇ ਫਿਰ ਤੁਸੀਂ ਮੇਰੀ ਇੱਕ ਚੁੰਨੀ ਵੀ ਕਰ ਦੇਣਾ।
ਠੀਕ ਏ ਚੁੰਨੀ ਵੀ ਕਰਦਾਂਗੀ ਤੁਹਾਡੀ ਵੈਸੇ ਮੇਰਾ ਇੱਕ ਬਣਿਆ ਹੋਇਆ। ਪੇਜ ਬਣਿਆ ਹੋਇਆ ਤੁਸੀਂ ਅਗਰ ਚਾਹੋ ਤਾਂ ਉੱਥੇ ਵੇਖ ਲੈਣਾ।
ਅੱਛਾ-ਅੱਛਾ ਠੀਕ ਐ ਤੁਸੀਂ ਮੈਨੂੰ ਸ਼ੇਅਰ ਕਰਦੇ ਨਾ ਮੈਂ ਵੇਖ ਲਾਂਗੀ ਤੇ ਹੋਰ ਤਾਨੂੰ ਐਬ੍ਰੋਇਡਰੀ ਆਂਦੀ ਤਾਨੂੰ
ਹਾਂਜੀ ਇੰਬਰੋਇਡਰੀ
ਹਾਂਜੀ
ਹਾਂਜੀ ਕਰ ਲੈਂਣੀ ਆਂ ਓ ਵੀ
ਹਾਂ ਤੇ ਨਾ ਜੇੜਾ ਇਕ ਕੋਟ ਸੈਟ ਹੈਗਾ ਨਾ ਓ ਮਤਲਬ ਪੂਰਾ ਪਲੇਨ ਏ ਮੇਰਾ ਆ। ਪਰਪਲ ਕਲਰ ਦਾ ਏ ਬਿਲਕੁਲ ਪਲੇਨ ਏ। ਤੇ ਜੋ ਚੱਲ ਨੀ ਰਿਆ ਮਤਲਬ ਇੱਕ ਸਾਈਡ ਜਿਵੇਂ ਕੋਟ ਸੈਟ ਆਪਾਂ ਪਾਇਆ ਹੋਇਆ ਲੈਫਟ ਸਾਈਡ ਉੱਪਰ ਕੋਲਰ ਵਾਲੀ ਸਾਈਡ ਥੋੜੀ ਜਿਹੀ ਇੰਬਰੋਇਡ ਹੋ ਹੁੰਦੀ ਹੈ ਹਾਂਜੀ ਸ਼ੋਲਡਰ ਤੇ ਵੀ ਔਰ ਨੀਚੇ ਵਾਲੀ ਸਾਈਡ ਵੀ ਥੋੜ੍ਹੀ ਮਤਲਬ ਓ ਥੋੜ੍ਹਾ ਲੰਬਾ ਜਾਂਦਾ।
ਅੱਛਾ ਮਤਲਬ ਪੂਰਾ ਉੱਪਰੋਂ ਦੀ ਥੱਲੇ ਤੱਕ
ਨਈ ਪੂਰਾ ਥੱਲੇ ਈ ਨਈ। ਨਈ-ਨਈ-ਨਈ ਸਿਰਫ ਤੁਸੀਂ ਸ਼ੋਲਡਰ ਤੋਂ ਲੈ ਕੇ ਜਿਵੇਂ ਫਸਟ ਬਟਨ ਤੱਕ ਮੰਨ ਲਓ।
ਅੱਛਾ-ਅੱਛਾ
ਹਾਂਜੀ ਤੇ ਉੱਪਰ ਵਾਲੀ ਸਾਈਡ ਇੱਥੇ ਲੈਫਟ ਸਾਈਡ ਔਰ ਜੋ ਸਾਡਾ ਥੱਲੇ ਪਲਾਜ਼ੋ ਆਂਦਾ ਓਦੇ ਰਾਈਟ ਸਾਈਡ ਸਭ ਤੋਂ ਨੀਚੇ
ਹਾਂ-ਹਾਂ।
ਓਦਾਂ ਦਾ ਤੇ ਹੋ ਜਾਏਗਾ ਐਵੇਂ ਦਾ
ਬਿਲਕੁਲ ਹੋ ਜਾਏਗਾ ਮੈਂ ਤੇ ਮਤਲਬ ਮੈਨੂੰ ਖੁਦ ਹੀ ਸ਼ੌਕ ਹੈ ਮੈਂ ਥੋੜਾ ਔਰ ਅੱਛੇ ਤਰੀਕੇ ਕਰਾਂਗੀ ਤੁਸੀਂ ਜਿਸ ਤਰ੍ਹਾਂ ਕੈਂਦੇ
ਹਾਂਜੀ-ਹਾਂਜੀ ਤੇ ਮੈਂ ਸੋਚ ਰਈ ਸੀ। ਮੇਰਾ ਮਨ ਕਰ ਰਿਆ ਸੀ ਤੇ ਮੈਂ ਕਿਆ ਅ ਕੌਣ ਕੋਈ ਹੈ ਹੀ ਨਈ ਸੀ ਇੱਥੇ ਜਿਨੂੰ ਐੰਬਰੋਇਡਰੀ ਆਂਦੀ ਹੋਏ ਮੈਨੂੰ ਪਤਾ ਤਾ ਨੀ ਸੀ ਨ ਤੇ ਮੈਂ ਤੁਹਾਡੇ ਤੋਂ ਹੋਰ ਵੀ ਬਣਵਾ ਲੈਂਦੀ।
ਹਾਂ-ਹਾਂ ਕੋਈ ਗੱਲ ਨਈ ਹੁਣ ਤੁਹਾਨੂੰ ਪਤਾ ਚੱਲ ਗਿਆ।
ਹਾਂਜੀ ਹਾਂਜੀ ਹਾਂਜੀ ਓ ਹੋਰ ਕੀ ਕੀ ਕਰ ਲੈਂਦੇ ਓ?
ਬਸ ਜੀ ਯੋਗਾ ਹਜੇ ਤੱਕ ਤੇ। ਇਕ ਸਟਿਚਿੰਗ ਵਗੈਰਾ, ਪੇਂਟਿੰਗ ਵਗੈਰਾ ਹੋਰ ਬਸ ਸ਼ੌਂਕ ਐ ਥੋੜਾ।
ਹਾਂ ਤੁਨੂੰ ਸ਼ੌਕ ਹੋਏਗਾ ਸ਼ੁਰੂ ਤੋਂ ਕਰ ਰੇ ਓ, ਜਾਂ ਫੇਰ ਹੁਣ ਸ਼ੁਰੂ ਕੀਤਾ।
ਹਾਂ ਹਾਂ ਸਟਾਟਿੰਗ ਤੋਂ ਈ ਸ਼ੌਂਕ ਏ।
ਅੱਛਾ ਅੱਛਾ ਚਲੋ ਐ ਤੇ ਅੱਛੀ ਗੱਲ ਐ। ਹੂੰ ਆਵਾਂਗੀ ਮੈਂ। ਨਈ ਮਨੂੰ ਨੀ ਆਂਦੀ।
ਅੱਛਾ।
ਨਈ ਮੈਨੂੰ ਨੀ ਆਂਦੀ, ਹਾਂਜੀ ਤੇ ਕਈ ਕਿਸ ਕਿਸ ਟਾਈਮ ਆਵਾਂ ਫੇਰ ਮੈਂ ਲੈਣ, ਔਰ ਸਾਈਜ਼ ਤੇ ਮੇਰਾ ਹੈ ਈ ਏ ਤੁਆਡੇ ਕੋਲ, ਨਾਪ ਮੇਰਾ।
ਔਰ ਤੁਸੀਂ ਵੀ ਜੋ ਕੱਪੜੇ ਦੇਣੇ ਆ, ਓ ਤੇ ਦੇਣ ਆਓਗੇ ਨਾ ਤੁਸੀਂ।
ਹਾਂਜੀ ਹਾਂਜੀ ਮੈਂ ਕੱਪੜੇ ਦੇਣ ਆਵਾਂਗੀ ਤੇ ਤੁਸੀਂ ਮੇਰਾ ਨਾਪ ਵੀ ਲਲ ਲੈਣਾ।
ਹਾਂ ਮੈਂ ਲੈ ਲਾਂਗੀ ਇੱਕ ਵਾਰ ਕਿਉਂਕਿ ਤੁਸੀਂ ਆਪਣੀ ਮਰਜ਼ੀ ਦਾ ਈ ਦੱਸਣਾ ਕੀ, ਕੋਰਸੈਟ ਦੀ ਲੈਂਥ ਕਿੰਨੀ ਪਾਸ
ਹੂੰ ਹੂੰ ਓਹੀ ਓਹੀ। ਤੇ ਕੋਟ ਸੈਟ ਹਾਂ ਜੇੜਾ ਓ ਜੋ ਕੁੜਤਾ ਬਣਵਾਣਾ ਨਾ ਫਰਸ਼ੀ ਸਲਵਾਰ ਦੇ ਉੱਪਰ ਓਦੀ ਲੈਂਥ ਕਿੰਨੀ ਠੀਕ ਰਏਗੀ।
ਸ਼ੋ ਮਤਲਬ ਨਾ ਸ਼ੋਟ ਓਏ, ਨਾ ਲੌਂਗ ਓਏ ਕਿਉਂਕਿ ਜ਼ਾਦਾ ਉੱਪਰ ਵੀ ਨੀ ਅਸੀਂ ਰੱਖ ਸਕਦੇ ਗੋਡਿਆਂ ਤੋਂ, ਨਾ ਥੱਲੇ ਰੱਖ ਹਨਾ।
ਗੋਡਿਆਂ ਤੋਂ ਤੇ ਉੱਪਰ ਈ ਆਏਗਾ, ਗੋਡਿਆਂ ਤੋਂ ਤਾਂ ਕਾਫ਼ੀ ਉੱਪਰ ਈ ਆਏਗਾ ਓ।
ਮਤਲਬ ਏਨਾ ਵੀ ਛੋਟਾ ਨੀ ਰੱਖਣਾ ਨਾ ਕੀ ਅੱਛਾ ਨਾ ਲਗੇ।
ਹੂੰ ਹੂੰ ਫਰਸ਼ੀ ਸਲਵਾਰ ਅ ਪ੍ਰਿੰਟ ਅੱਛੀ ਲੱਗੇਗੀ ਜਾਂ ਫੇਰ ਪਲੇਨ।
ਮਲਬ ਸ਼ਰਟ ਪਲੇਨ ਏ ਤੁਆਡੀ।
ਹੂੰ ਸ਼ਰਟ ਪਲੇਨ ਏ ਨਾ।
ਤੇ ਪ੍ਰਿੰਟ ਵੈਸੇ ਜ਼ਾਦਾਤਰ ਤੇ ਪੂਰਾ ਸੂਟ ਪਲੇਨ ਚੱਲਦਾ ਪਿਆ ਸੀ ਥੋੜ੍ਹੇ ਦਿਨ ਪੈਲੇ, ਥੋੜੇ ਮੀਨਿਆਂ ਪੈਲੇ ਕੈ ਲੋ। ਜਦੋਂ ਟਰੈਂਡ ਆਇਆ ਨਵਾਂ ਨਵਾਂ, ਤੇ। ਹੁਣ ਤੁਸੀਂ ਅਗਰ ਪ੍ਰਿੰਟ ਚਾਓਗੇ ਤੇ ਓ ਵੀ ਸੋਣਾ ਲੱਗੇਗਾ।
ਮੈਂ ਪ੍ਰਿੰਟ ਈ ਵੇਖਿਆ, ਮੈਂ ਜ਼ਾਦਾਤਰ ਫਰਸ਼ੀ ਸਲਵਾਰ ਨਾ ਪ੍ਰਿੰਟ ਈ ਵੇਖੀਆਂ।
ਅੱਛਾ ਅੱਛਾ ਮੈਨੂੰ ਪਲੇਨ ਦਾ ਪਤਾ ਸੀ। ਬਿਲਕੁਲ ਹਾਂ ਓ ਤੇ ਲੱਗਦੀ ਸਲਵਾਰ ਈ ਏ, ਔਰ ਤੁਆਨੂੰ ਪਤਾ ਹੋਏਗਾ ਕੀ ਕੱਪੜਾ ਪੈਲੇ ਕਿੰਨਾ ਚੱਲਦਾ ਪਪਿਆ ਸੀ ਸ਼ਾਈਨ 'ਚ।
ਹਾਂਜੀ ਹਾਂਜੀ ਹਾਂਜ
ਹਨਾ, ਓ ਵਲਾ ਕੱਪੜਾ ਤੇ ਨੀ ਹੈਗਾ ਤੁਆਡਾ।
ਨਈ ਨ ਈ ਓ ਨੀ ਹੈਗਾ ਓ ਤੇ ਬੜਾ ਅ ਅਜੀਬ ਜਿਆ ਈ ਲੱਗਦਾ ਮੈਨੂੰ ਕਪ ਕੱਪੜਾ ਓ ਨੀ ਐ ਮੇਰਾ।
ਪੈਲੇ ਚੱਲਦੇ ਪਏ ਸੀ ਨਾ ਥੋੜੇ ਦਿਨ ਪੈਲੇ।
ਅੱਛਾ ਅੱਛਾ ਤੇ ਫੇਰ ਮੈਂ ਕਿਸ ਟਾਈਮ ਆਵਾਂ ਤੁਆਡੇ ਕੋਲ।
ਤੁਆਨੂੰ ਜਿਸ ਲੇ ਟਾਈਮ ਲੱਗੇਗਾ ਨਾ, ਜਿਸਰਾਂ ਤੁਸੀਂ ਅਗਰ ਕੱਲ੍ਹ ਫ੍ਰੀ ਓਵ ਅਗਰ ਤੁਸੀਂ ਤਾਂ ਫੇਰ ਤੁਸੀਂ ਆਪਣਾ ਲੈ ਵੀ ਜਾਣਾ, ਔਰ ਮੈਨੂੰ ਨਾਪ ਵੀ ਦੇ ਜਾ ਕਿਉਂਕਿ ਮੈਂ ਵੀ ਕੱਲ੍ਹ ਫ੍ਰੀ ਆਂ।
ਚਲੋ ਫਿਰ ਮੈਂ ਕੱਲ ਈ ਆ ਜਾਂਗੀ।
ਬਿਲਕੁਲ ਤੁਸੀਂ ਕੱਲ੍ਹ ਆ ਜਾਣਾ ਤੇ ਠੀਕ ਹਾਂਜੀ ਓਕੇ ਸਸ ਸ਼੍ਰੀ ਕਾਲ।